ਸਤਿ ਸ੍ਰੀ ਕਾਲ ਜੀ, ਸਤਿ ਸ੍ਰੀ ਕਾਲ, ਕੀ ਹਾਲ ਏ? ਠੀਕ ਹੋ।
ਵਧੀਆ ਜੀ, ਹੋਰ ਤੁਸੀਂ ਠੀਕ ਹੋ
ਬ ਵਧੀਆ, ਆਏ ਨੀ ਤੁਸੀਂ ਬੜੇ ਦਿਨ ਹੋ ਗਏ ਨੇ ਘਰ ਨੀ ਆਏ।
ਬਸ, ਟਾਈਮ ਈ ਨੀ ਮਿਲਿਆ।
ਅੱਛਾ, ਹੋਰ ਰੋਟੀ ਪਾਣੀ ਹੋ ਗਈ।
ਹਾਂਜੀ- ਹਾਂਜੀ
ਹੋ ਗਈ, ਹੋਰ ਆਪਣਾ ਹ, ਹਾਂ ਕਾਕਾ ਠੀਕ ਹੈ? ਚਲੋ ਵਧੀਆ, ਤੇ ਔਹ- ਕੀ ਕਹਿੰਦੇ ਨੇ ਮੈਂ ਸੁਣਿਆ ਤੁਸੀਂ ਘਰ ਦਾ ਕੁਛ ਕੰਮ ਕਰਾ ਰਹੇ ਹੋ।
ਹਾਂਜੀ- ਹਾਂਜੀ
ਕੀ
ਅਸੀਂ, ਅਸੀਂ ਟਾਇਲਾਂ ਲਗਵਾਉਣੀਆਂ ਸੀ। ਸਿੜਿਆਂ ਤੇ।
ਅੱਛਾ, ਤੇ ਪਲਾਨਿੰਗ ਹੋ ਗਈ ਹੈ, ਸਾਰੀ।
ਹੂੰ ਹਜੇ ਹੋ ਰਹੀ ਹੈ, ਗਏ ਸੀ ਅੱਜ ਅਸੀਂ ਮਾਰਕੀਟ।
ਅੱਛਾ
ਤੇ, ਤੇ ਟਾਇਲ ਵੀ ਪਸੰਦ ਆਈ ਏ, ਪੱਥਰ ਵੀ ਆਇਆ। ਹਜੇ ਡਿਸਕਸ ਹੋ ਰਿਹਾ ਕੀ ਲਗਵਾਉਣਾ।
ਅੱਛਾ, ਏ ਰੇਟ ਰੂਟ ਪਤਾ ਕਿਤੇੇ ਨੇ?
ਹਾਂਜੀ ਰੇਟ ਪਤਾ ਕੀਤਾ ਸੀ। ਰੇਟ ਗ੍ਰੇ ਨਾਈਟ ਦਾ ਤੇ ਜ਼ਿਆਦਾ ਹੀ ਬੈਠ ਰਿਹਾ, ਬਜਟ ਤੋਂ ਬਾਹਰ ਏ।
ਹੰ।
ਤੇ ਟਾਈਲ ਕੋਸ਼ਿਸ਼ ਕਰਾਂਗੇ। ਟਾਈਲ ਦਾ ਰੇਟ ਅਲੱਗ ਅਲੱਗ ਏ। ਅਠਾਈ ਰੁਪਏ ਵੀ ਸੀ।
ਅੱਛਾ, ਹਾਂ ਅਠਾਈ ਤੋਂ ਸ਼ੁਰੂ ਹੋ ਜਾਂਦਾ ਨਾ। ਐ ਅੱਗੇ ਤੇ ਜਿੰਨਾ ਮਰਜ਼ੀ ਤੁਸੀਂ ਤੁਸੀਂ ਲੈ ਜਾਓ। ਹੈ ਕਿ ਨਹੀਂ?
ਹਾਂਜੀ ਹਾਂਜੀ
ਤੇ ਆਪਣਾ ਹੋਰ ਕੀ ਕਹਿੰਦੇ ਨੇ ਤੁਹਾਡੇ ਉਹ ਪੁੱਟੀ ਵਗੈਰਾ ਤੇ ਉਹੀ ਦੀ ਹੈ
ਨਹੀਂ ਉਹ ਵੀ ਹਜੇ ਪੇ ਵੀ ਕਰਵਾਉਣਾ ਹੈਜੇ ਉਹ ਵੀ ਸਾਰਾ ਸਿਰਫ ਦੋ ਰੂਮਾਂ ਦਾ ਹੋਇਆ ਬਾਕੀ ਸਾਰਾ ਕਰਵਾਣਾ
ਅੱਛਾ ਅੱਛਾ ਤੇ ਅਸੀਂ ਅਸੀਂ ਵੀ ਹਾਂ ਅਸੀਂ ਵੀ ਕੁਛ ਕੰਮ ਕਰ ਪੁਰਾਣੇ ਨੇ ਕਰਦੇ ਤੇ ਮੈਂ ਏ ਪਹਿਲੇ ਤੁਹਾਨੂੰ ਪੁੱਛੀਏ ਤੁਸੀਂ ਕੀ ਪਲਾਨਿੰਗ ਕੀਤੀ ਹੈ ਫਿਰ ਉਸ ਹਿਸਾਬ ਨਾਲ ਅਸੀਂ ਵੀ ਕਰਦੇ ਹ ਕੁਛ ਨਾ ਕੁਛ ਹਨਾ ਥੋੜਾ ਪਤਾ ਲੱਗ ਜਾਏਗਾ ਨਾ ਵੀ ਤੁਸੀਂ ਕਿਸ ਤਰ੍ਹਾਂ ਕਿੰਨਾ ਖਰਚਾ ਆਇਆ ਕਿੰਨੇ ਬਜਟ ਚ ਹੋ ਗਿਆ ਕੰਮ ਵਧੀਆ ਹੋਇਆ ਘਟੀਆ ਹੋਇਆ ਹੈਗੇ ਨਹੀਂ ਹਾਂ ਤੇ ਟਾਈਲ ਕਿਹੜੀ ਲਵਾਓਗੇ ਤੁਸੀਂ ਇੱਕ ਇੱਕ ਬਾਈ ਇੱਕ ਦੀ ਦੋ ਬਾਈ ਚਾਰ ਦੀ
ਅਸੀਂ ਟਾਈਲ ਤੇ ਅਸੀਂ ਦੇਖੀਏ ਦੋ ਬਾਏ ਚਾਰ ਦੀ ਔਰ ਜਿਹੜੀ ਪੌੜੀਆਂ ਤੇ ਲਗਵਾਣੀ ਹੈ ਉਹ ਸਟੈਪ ਦੇਖ ਕੇ ਆਏ ਆ ਜਿਵੇਂ ਸਿੜੀਆਂ ਦੇ ਸਟੈਪ ਬਣੇ ਹੋਏ ਨੇ ਹਾਂਜੀ ਉਹ ਦੇਖ ਕੇ ਆਏ ਹਾਂ ਉਹਦਾ ਵੀ ਰੇਟ ਸਟੈਪ ਦਾ ਤੇ ਜ਼ਿਆਦਾ ਹੀ ਪੈ ਰਿਹਾ
ਹਮ ਉਹ ਤੇ ਲਗਵਾਈ ਵੀ ਲੇਬਰ ਵੀ ਰ ਲੇਬਰ ਵੀ ਜ਼ਿਆਦਾ ਲੱਗੇਗਾ ਪੱਥਰ ਦਾ
ਹਾਂਜੀ-ਹਾਂਜੀ ਉਹ ਵੀ ਗੱਲ ਕਰਨੀ ਹੈ ਹੁਣੇ ਕਰਾਂਗੇ।
ਹੂੰ।
ਹਾਂਜੀ। ਤੁਸੀਂ ਲਗਵਾਈ ਹੋਈ ਆ?
ਅਸੀਂ ਲਵਾਈ ਦੀਏ, ਬਟ ਅਸੀਂ ਹੋਰ ਵੀ ਕੁਛ ਰੀਨੂਏਸ਼ਨ ਕਰਨਾ ਕੁਛ ਤੇ ਦੇਖਦੇ ਹਾਂ ਹੂੰ, ਤੇ ਤੁਸੀਂ ਲੋ ਕੱਲ ਹੀ ਵੇਖਦੇ ਰਹੇ ਹੋ ਟਾਇਲ ਪੱਥਰ
ਹਾਂਜੀ ਨਹੀਂ ਲੋ ਨਹੀਂ ਲੋਕਲ ਹੀ ਲੋਕ ਕਲੀ
ਹੂੰ।
ਹਾਂਜੀ।
ਤੇ ਲੇਬਰ ਰੇਟ ਪਤਾ ਕੀਤਾ?
ਲੇਬਰ ਰੇਟ ਪਤਾ ਕਿ ਕੀਤਾ ਉਹ ਵੀ ਦੋ ਤਿੰਨ ਬੰਦਿਆਂ ਕੋਲੋਂ ਪਤਾ ਹੈਗਾ ਸੀ। ਸਮਝ ਨੀ ਆ ਰਿਹਾ ਕਿਦੇ ਕੋਲੋ ਲੇ ਗੇ ਆਈਏ।
ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ। ਜਿਹੜੇ ਵੀ ਮਿਸ ਪਰ ਯਾਰ ਇਹਨ ਨਾ
ਹਾਂਜੀ
ਉਹਨਾਂ ਨੂੰ ਕਹੋ ਤੁਸੀਂ ਆਪਣਾ ਕੀਤੇ ਕੰਮ ਦਿਖਾਓ? ਜਿਹੜੇ ਘਰਾਂ ਚ ਉਹਨਾਂ ਨੇ ਕੀਤੇ ਨਾ ਇੱਕ ਦੋ ਘਰ ਜਾ ਕੇ ਦੇਖੋ। ਹੈਨਾ
ਕੇਰੀ ਤੇ ਫੇਰ ਪਰ ਦਿਖਾਦੇ ਨੀ, ਨਾ ਕੋਈ ਦਿਖਾਦਾ ਨੀ
ਨਹੀਂ-ਨਹੀਂ ਕਿਉ ਨੀ ਦਿਖਾਉਣਗੇ। ਜੇ ਉਹਨਾਂ ਨੇ ਆਪਣਾ ਕੰਮ ਅੱਗੇ ਵਧਾਣਾ ਤੇ ਉਹਨਾਂ ਨੂੰਣਾ ਪਏਗਾ ਬ ਕਿੱਥੇ ਕਿੱਥੇ ਤੇ ਕੰਮ ਕੀਤਾ।
ਅੱਛਾ ਜੀ।
ਹੂੰ।
ਕੋਈ ਨੀ ਦੇਖ ਆਵਾਂਗੇ ਜੀ।
ਤੇ ਮੈਂ ਮੈਂ ਮੈਂ ਗੱਲ ਕਰ ਲਾਂਗਾ ਮਿਸਤਰੀ ਨਾਲ
ਹਾਂਜੀ-ਹਾਂਜੀ ਤੁਸੀਂ ਤੁਸੀਂ ਫਿਰ ਸਾਡੇ ਘਰ ਆਣਾ ਬੇਗਾ ਨਾ ਨੂੰ-' ਟਾਈ ਮਿਸਤਰੀ ਨਾਲ ਗੱਲ ਕਰਾਂਗੇ ਹਾਂਜੀ ਹਾਂਜੀ।
ਆ ਜਾਵਾਂਗੇ।
ਹਾਂਜੀ ਆ ਜਾਣਾ ਫਿਰ, ਜੇ ਕੋਈ ਨੀ ਮਿਸਤਰੀ ਆਏਗਾ ਨਾ ਫਿਰ ਮੈਂ ਤੁਹਾਨੂੰ ਫੋਨ ਕਰਾਂਗੀ
ਹਾਂ, ਮੈਂ ਆ ਜਾਵਾਂਗਾ ਤੇ ਉਹਨੂੰ ਮਿਸਤਰੀ ਨਾਲ ਮੈਂ ਚਲਾ ਜਾਵਾਂਗਾ, ਭਾਵੇਂ ਹਨਾ।
ਜੀ ਜੀ।
ਬਾਈ ਕਿੱਥੇ ਟੈਲਾਂ ਲਗਾਈਆਂ ਨੇ ਉਹਨੇ, ਕਿੱਥੇ ਕੰਮ ਕੀਤਾ ਕਿ ਥੋੜਾ ਜਿਹਾ ਆਈਡੀਆ ਲੱਗ ਜਾਂਦਾ ਬਾਈ ਹਾਂ। ਭਾਈ ਮਿਸਤਰੀ ਆਪਣੇ ਆਪ ਨੂੰ ਮਿਸਤਰੀ ਕਹਿ ਰਿਹਾ ਜਾ ਐਵੇਂ ਕਈ ਆਉਂਦੇ ਨੇ ਨਾ ਹਾਂ
ਹੁੰਦੇ ਨਹੀਂ ਮਿਸਤਰੀ ਲੇਬਰ ਹੀ ਆਉਂਦੀ ਏ ਉਥੇ, ਪਰ ਉਹ ਆਪਣੇ ਆਪ ਨੂੰ ਮਿਸਤਰੀ ਦਿਖਾ ਕੇ ਕੰਮ ਫੜ ਲੈਂਦੇ ਨੇ, ਔਰ ਕੰਮ ਖ਼ਰਾਬ ਕਰ ਜਾਂਦੇ ਨੇ।
ਹਾਂਜੀ।
ਹੋਰ ਅੱਜ ਕੀ ਬਣਾਇਆ।
ਅਸੀਂ ਅੱਜ ਬਣਾਏ ਸੀ ਆਲੂ, ਬੈਂਗਣ ਹੋਰ ਚਾਵਲ
ਹੂੰ।
ਨਾਲ ਰੋਟੀ ਬਣਾਈ ਸੀ, ਦਹੀਂ ਦੀ ਦਹੀਂ ਦਾ ਰਾਇਤਾ ਪਾਇਆ ਸੀ।
ਠੀਕ ਠੀਕ ਆ
ਤੁਸੀਂ ਕੀ ਬਣਾਇਆ ਸੀ।
ਅਸੀ ਬਣਾਏ ਨੇ ਅੱਜ ਟੀਂਡੇ
ਅੱਛਾ ਜੀ।
ਹੂੰ।
ਹੋਰ ਨਾਲ ਕੇ ਬਣਾਇਆ ਰੋਟੀ।
ਨਾਲ ਥੋੜਾ ਬਹੁਤ ਚਾਵਲ
ਅੱਛਾ ਜੀ।
ਹੋਰ ਘਰ ਸਭ ਠੀਕ ਨੇ।
ਤੁਸੀਂ ਸੁਣਿਆ
ਐਕਟੀਵਾ ਵੀ ਲਈ ਦੀ ਹੁਣ ਨਵੀਂ
ਹਾਂਜੀ, ਸਾਡੇ ਕੋਲ ਦੋ ਐਕਟਿਵਾ ਨੇ।
ਹੂੰ, ਕਿੰਨੇ ਦੀ ਪੈ ਗਈ ਸੀ।
ਇਕ ਸਾਡੇ ਤੇ ਇੱਕ ਲੱਖ ਤੋਂ ਉੱਪਰ ਹੈਗੇਈ
ਅੱਛਾ। ਬਹੁਤ ਮਹਿੰਗੀ ਐ।
ਹਾਂਜੀ ਹੁਣ- ਕਾ ਕਰ ਰਹੀ ਤੂੰ-
ਤਾਂ ਕਰਾਈਆਂ ਸਨੀਆ
ਨਹੀਂ ਅਸੀਂ ਕੈਸ਼ ਲਈ ਕੈਸ਼- ਲਈ ਸੀ।
ਕੈਸ਼ ਲਈ ਸੀ ਠੀਕ ਹੈ ਤੇ ਕਿਹੜੀ ਲਈ ਏ?
ਅਛ ਹਾਂਜੀ ਉਹਨਾਂ ਲੀਤੀ
ਚਲੋ ਵਧੀਆ ਹੋੰਡਾ ਦੀ ਧੀਆ ਹੁੰਦੀ ਹੈ।
ਹਾਂਜੀ।
ਤੇ ਲਿਆਓ ਕਿਸੇ ਦੀ ਵੀ ਕਾਰ ਤੇ ਗੱਡੀ ਦੇਖੀਏ ਅਸੀਂ ਵੀ ਕਰ ਰਹੇ ਹ ਪਲਾਨਿੰਗ ਨਾ- ਗੱਡੀ
ਕਿਹੜਾ ‌ਬੂਟਾ ਲਾਏ
ਹਾਜੀ ਹੂੰ- ਸਾਡੇ ਕੋਲ ਤਾਂ ਬਾਈਕ ਹੈਗੀ ਆ। ਬਾਈਕ ਆਦੀ‌ ਏ ਬਜਾਜ ਦੀ
ਅੱਛਾ ਜੀ ਤੁਸੀ ਨਵੀਂ ਲਈ।
ਹੂੰ ਹਾਂ ਨਵੀਂ ਲਈ।
ਅੱਛਾ ਜੀ।
ਬਹੁਤ ਵਧੀਆ ਚੱਲ ਰਹੀ ਹੈ ਸਾਡੀ।
ਹੂੰ
ਚਲ ਰਹੀ ਆ
ਅੱਛਾ
ਹੂੰ
ਹੋਰ, ਆ ਕਾਕਾ ਕੀ ਕਰ ਰਿਹਾ?
ਕਾਕਾ ਬੱਸ ਫੋਨ ਲੈ ਕੇ ਗੇਮ ਖੇਲਦਾ ਪਿਆ।
ਅੱਛਾ, ਹੋਣੇ ਨਾਲ ਗੇਮ ਦੀ ਆਦਤ ਪੈ ਗੀ ਏ ਓਨੂੰ
ਸਾਰਾ ਦਿਨ ਫੋਨ ਤੇ ਗੇਮ ਖੇਲਦਾ ਰਹਿੰਦਾ ਬਸ।
ਪਰ ਜਿਆਦਾ ਜਿਆਦਾ ਫੋਨ ਨਾ ਦਿਆ ਕਰੋ ਇਨੂੰ।
ਬਸ ਹੱਟਦਾ ਨੀ, ਕਈ ਹਟਾਂਣੇ ਆਂ। ਕਈ ਵਾਰ ਮੰਨ ਜਾਂਦਾ, ਕਦੀ ਨਹੀਂ ਮੰਨਦਾ ਹਾਂਜੀ। ਸਕੂਲ ਜਾਂਦਾ ਏ।
ਹੂੰ ਹੂੰ।
ਹਾਂਜੀ ਹਾਂਜੀ, ਸਕੂਲ ਜਾਂਦਾ ਏ ਹੁਣ, ਛੁੱਟੀਆਂ ਪਈਆਂ ਹੋਈਆਂ ਸੀ।
ਹੂੰ।
ਹਾਂ ਜੂਨ ਦੀ।
ਹਾਲੇ ਤਾਂ ਪਲੇਵਿੰਗ ਵਿੱਚ ਈ ਜਾਂਦਾ ਹੋਣਾ, ਨਾ?
ਹਾਂਜੀ ਹਾਂਜੀ।
ਠੀਕ ਠੀਕ ਲਿਆਓ ਕਿਸੇ ਦਿਨ ਕਾਕੇ ਨੂੰ, ਲਿਆਓ ਬੜਾ ਚਿਰ ਹੋ ਗਿਆ ਆਇਆ ਨੀ।
ਹਾਂਜੀ, ਲਿਆਵਾਂਗੇ ਜੀ ਤੁਸੀਂ ਆ ਜਾਣਾ ਨਾ।
ਮੈਂ ਦੇਖਾਂਗਾ ਮੇਰਾ ਚੱਕ ਰ ਲੱਗੇਗਾ ਨਾ ਫਿਰ ਮੈਂ ਤੁਹਾਡਾ ਓਹ ਵੀ ਦੇਖ ਦੇਖਾਂਗਾ ਕੰਮ ਮਿਸਤਰੀ ਵਾਲਾ।
ਹਾਂਜੀ, ਓਹ ਮਿਸਤਰੀ ਵਾਲਾ ਕੰਮ, ਹਾਂਜੀ ਹਾਂਜੀ ਹਾਂਜੀ।
ਫੇਰ, ਅੱਜ-ਕੱਲ ਪਾਪਾ ਕੀ ਕਰ ਰਹੇ ਨੇ
ਪਾਪਾ ਬਸ ਓਹੀ ਘਰ ਹੀ ਕੰਮ ਕਰਦੇ ਨੇ। ਢੱਕਣ ਵਗੈਰਾ ਬਣਾਂਦੇ ਹਾਂਜੀ ਹਾਂਜੀ, ਓਹੀ ਢੱਕਣ ਬਣਾਂਦੇ ਹਾਂ, ਬਸ ਠੀਕ ਹੀ ਚਲ ਰਿਹਾ ਹਜੇ ਤੇ।
ਹੂੰ।
ਹਾਂਜੀ
ਔਈ ਮੈਟਲ ਬਹੁਤ ਮਹਿੰਗਾ ਹੋ ਗਿਆ ਪਿੱਤਲ ਬਹੁਤ ਮਹਿੰਗੀ ਹੋ ਗੀ ਏ।
ਰੇਟ ਹਾਈ ਹੋ ਗਿਆ ਨਾ ਏਸ ਕਰਕੇ ਕੰਮ ਥੋੜਾ ਘੱਟ ਹੀ ਚੱਲ ਰਿਹਾ
ਜੇੜਾ ਬਰਤਨ ਜੇੜਾ ਬਰਤਨ ਅੱਜ ਤੋਂ ਦੋ ਤਿੰਨ ਸਾਲ ਦੋ ਸਾਲ ਪੈਲੇ ਪੰਜ ਸੌ ਦਾ ਸੀ ਓਹੀ ਬਰਤਨ ਅੱਠ ਸੌ ਨੌ ਸੌ ਦਾ ਹੋਯੈ ਦੈ। ਕੌਣ ਖ਼ਰੀਦੇਗਾ ਹੈ ਕੇ ਨਹੀਂ।
ਹਾਂਜੀ।
ਚਲੋ ਹੋਰ ਫੇਰ ਕੋਈ ਨਵੀਂ ਤਾਜ਼ੀ
ਤੁਸੀਂ ਕੀ ਕੰਮ ਕਰਦੇ ਹੋ।
ਸਾਡਾ ਵੀ ਆਪਣਾ ਘਰ ਦਾ ਹੀ ਬਿਜਨਸ ਹੈ।
ਅੱਛਾ ਜੀ। ਹੋਰ ਸੁਣਾਓ।
ਬਸ ਠੀਕ ਏ ਦੇਖ ਦੇਖ ਆ ਫਿਰ ਮੈਂ ਉਹਨਾਂ ਨੇ ਟਾਈਮ ਕੱਢ ਕੇ ਮੈਂ ਤੁਹਾਨੂੰ ਕਾਲ ਕਰਾਂਗਾ ਤੇ ਫਿਰ ਮੈਂ ਆਵਾਂਗਾ ਤੇ ਤੁਹਾਡੇ ਉਹ ਮਿਸਤਰੀ ਵਾਲਾ ਵੀ ਮਸਲਾ ਥੋੜ੍ਹਾ ਹੱਲ ਕਰਾਂਗੇ। ਹੈਨਾ। ਤਾਂ ਕਿ ਫੇਰ ਮੈਨੂੰ ਵੀ ਥੋੜ੍ਹਾ ਰਸਤਾ ਮਿਲ ਜਾਏਗਾ ਨਾ ਕਿਸ ਤਰ੍ਹਾਂ ਕਿੰਨਾ ਖਰਚਾ ਆਦਾ ਕੀ ਹੁੰਦਾ ਹੈ। ਤੇ ਉਸ ਹਿਸਾਬ ਨਾਲ ਫੇਰ ਮੈਂ ਹੇ ਤੁਹਾਡਾ ਇਹ ਕੰਮ ਕਰਾ ਦਿੰਦਾ। ਤੇ ਫਿਰ ਦੇਖਾਂਗਾ ਮੈਂ ਵੀ ਆਪਣੇ ਬਜਟ ਦੇ ਹਿਸਾਬ ਨਾਲ ਮੈਂ ਵੀ ਕਰਵਾ ਲਾਂ ਚਲੋ ਠੀਕ ਹੈ ਫਿਰ ਮਿਲਦੇ ਹਾਂ ਆਪਾਂ ਹੈਾ ਓਕੇ ਸਤਿ ਸ੍ਰੀ ਅਕਾਲ।